ਹੈਲੋ, ਹਾਂਜੀ ਸ਼ਸੀਆਕਾਲ ਜੀ।
ਸਾਸ਼ੀ ਕਾਲ ਜੀ।
ਹੋਰ ਜੀ ਕੀ ਕਰਦੇ ਓ ਤੁਸੀਂ?
ਮੈਂ ਤੇ ਹਜੇ ਟੀ ਵੀ ਵੇਖ ਰੀ ਸੀਗੀ।
ਅੱਛਾ ਜੀ। ਹੋਰ ਘਰੇ ਸਬ ਵਦੀਆ ਜੀ, ਹੋਰ ਭੈਣ ਜੀ ਕੀ ਕਰਦੇ ਨੇ?
ਓ ਹਜੇ ਗੱਲ ਕਰਦੇ ਪਏ ਨੇ।
ਅੱਛਾ ਫੋਨ ਤੇ ਦਾ ਤੁਆਡੇ ਪਾਪਾ ਦਾ ਫੋਨ ਆਇਆ ਹੋਆ?
ਹਾਂਜੀ।
ਚੰਗਾ ਜੀ ਚੰਗਾ ਤੇ ਤੁਆਡੇ ਘਰ ਚ ਜਿਵੇਂ ਤੁਹਾਡੇ ਮੰਮੀ ਐ, ਪਾਪਾ ਨੇ ਇਹਨਾਂ ਨੇ ਕੋਈ ਰੂਲ ਰੈਗੂਲੇਸ਼ਨ ਘਰ ਦੇ ਵਿੱਚ ਬਣਾ ਰੱਖੇ ਨੇ।
ਹਾਂਜੀ।
ਕਿਵੇਂ ਦੱਸੋਂਗੇ?
ਨਾਲ ਸੋਣਾ ਟੈਮ ਨਾਲ ਉੱਠਣਾ
ਅੱਛਾ ਤੇ ਹੋਰ
ਹਾਂਜੀ, ਮਤਲਬ ਤਿੰਨੋ ਟਾਈਮ ਖਾਨਾ ਖਾਣਾ।
ਅੱਛਾ ਤੇ ਤੁਹਾਡੇ ਟਾਈਮ ਨਾਲ ਈ ਕੋਰਡਿੰਗ ਲਈ ਖਾਂਦੇ ਐ।
ਹਾਂਜੀ।
ਅੱਛਾ, ਤੇ ਮੈਂ ਵੀ ਅਪਣੇ ਐਵੇਂ ਰੂਲ ਬਣਾ ਰੱਖੇ ਨੇ ਜਿਵੇਂ ਸਵੇਰੇ ਅਪਾਂ ਮੋਰਨਿਂਗ ਟਾਈਮ ਰਖਦੇ ਆ। ਠੀਕ ਐ ਫੇਰ ਜਿਵੇਂ ਟਾਈਮ ਸਿਰ ਅਪਾਂ ਉੱਠੇ ਅਪਣੇ ਘਰ ਦਾ ਕੰਮ- ਕੁੰਮ ਕੀਤਾ ਜਿਵੇਂ ਬੱਚੇ ਨੇ ਉਹਨਾਂ ਨੂੰ ਵੀ ਦਸ ਵਜੇ ਤੋਂ ਪੈਲਾਂ ਉਠਾ ਕੇ, ਖੂਆ-ਪਿਲਾ ਕੇ ਬੰਦੇ ਨੂੰ ਸਟੈਂਡ ਕਰਤਾ ਵੀ ਅਬ ਚਲੋ ਤੁਸੀਂ ਅਪਣਾ ਹੁਣ ਸਕੂਲ ਦਾ ਹੋਮਵਰਕ ਵਗੈਰਾ ਕਰੋ, ਕੰਮ ਕਰੋ। ਸਾਡੇ ਵੀ ਐਵੇਂ ਦੀ ਰੂਟੀਨ ਬਣਾ ਰੱਖੀ ਐ ਮੈਂ। ਜਿਵੇਂ ਹੁਣ ਦਿਨ ਚ ਸਾਡੇ ਸਵੇਰੇ ਦਸ ਵਜੇ ਤੱਕ ਸਾਡਾ ਨਾਸ਼ਤਾ- ਵਾਸ਼ਤਾ ਸਭ ਨਿਪਟ ਜਾਂਦਾ ਤੇ ਦੁਪਹਿਰ ਦਾ ਹੋ ਜਾਂ ਦਾ ਜਿਹੜਾ ਅਸੀਂ ਢਾਈ ਵਜੇ ਤੱਕ ਹੱਦ ਤੋਂ ਹੱਦ ਤਿੰਨ ਵਜੇ ਤੱਕ ਅਸੀਂ ਅਪਣਾ ਦੁਪਹਿਰ ਦਾ ਵੀ ਖਾਣਾ- ਪੀਣਾ ਸਬ ਨਬੇੜ ਦਿੰਨੇ ਆ।
ਅੱਛਾ।
ਜੀ, ਤੇ ਰਾਤ ਦੀ ਹੈਗੀ ਰੋਟੀਨ ਤੇ ਮੇਰੇ ਹਸਬੈਂਡ ਐ ਉਹ ਥੋੜਾ ਲੇਟ ਆਂਦੇ ਐ ਤਾਂ ਉਹਨਾਂ ਦਾ ਈ ਬਣਦਾ ਸਾਢੇ ਤੇ ਚਾਰ ਵਜੇ ਬਾਕੀ ਹੋਰ ਤਾਂ ਅਸੀਂ ਅਪਣੇ ਟਾਈਮ ਟੇਬਲ ਦੇ ਸ ਅਕੋਰਡਿੰਗਲੀ ਚਲਦੇ ਆ ਤੇ ਰਾਤੀ ਵੀ ਅਸੀਂ ਅੱਠ ਅੱਠ ਵਜੇ ਬੱਚਿਆਂ ਨੂੰ ਵੀ ਖੁਆ- ਪਿਲਾ ਕੇ ਅੱਠ ਵਜੇ ਤੱਕ ਵਿਹਲੇ ਹੋ ਜਂਦੇ ਐ। ਖਾਣ- ਪੀਣ ਕਰਕੇ ਨਾ ਫੇਰ ਟਾਈਮ ਨਾਲ ਸੋ ਜਾਂਨੇ ਆ। ਬਚ ਬੱਚੇਆ ਦੀ ਰੇਲ ਰੈਗੂਲਰਲੀ ਇਹ ਸਟੈਂਡ ਕੀਤਾ ਹੋਇਆ ਕਿ ਵੀ ਤੁਸੀਂ ਇੰਨੇ ਵਜੇ ਉੱਠਣਾ ਐ ਤੇ ਰਾਤੀ ਨੌ ਸਾਡੇ ਨੌ ਹੱਦ ਤੇ ਹੱਦ ਲਾਸਟ ਸਾਡੇ ਨੌ ਐ ਵੀ ਤੁਸੀਂ ਸੋ ਜਾਣਾ ਐ ਵੀ ਸਵੇਰੇ ਬੱਚਿਆਂ ਨੇ ਜਲਦੀ ਉੱਠਣਾ ਐ ਤੇ ਫੇਰ ਉੱਠਆ ਨੀ ਜਾਂਦਾ ਜ ਰਾਤ ਨੂੰ ਲੇਟ ਸੋਂਦੇ ਨੇ।
ਹਾਂਜੀ।
ਹਾਂਜੀ। ਤੇ ਫੇਰ ਜਿਵੇਂ ਬਾਹਰ ਬੱਚੇ ਜਾਂਦੇ ਆ। ਘੁੰਮਣ, ਫਿਰਨ ਲਈ ਅਸੀਂ ਕਲੇ ਨਹੀਂ ਭੇਜ ਸਕਦੇ। ਕਲਲੇ ਚਲੇ ਜਾਂਦੇ ਹੋ।
ਨਹੀਂ- ਅਸੀਂ ਵੀ ਨਹੀਂ ਜਾਂਦੇ।
ਅੱਛਾ, ਤੁਹਾਡੀ ਮੰਮੀ ਵੀ ਨੀ ਭੇਜਦੀ ਹੋਣੀ। ਹੈਨਾ। ਤੁਹਾਨੂੰ ਕੱਲਿਆਂ ਨੂੰ।
ਹਾਂਜੀ।
ਠੀਕ ਹੈ। ਤੇ ਮੈਂ ਵੀ ਨਹੀਂ -ਆਪਣੇ ਬੱਚਿਆਂ ਨੂੰ ਕੱਲੇ ਕਿਤੇ ਵੀ ਭੇਜਦੀ। ਯਾ ਤਾਂ ਪਾਪਾ ਨਾਲ ਜਾਂਦੇ ਐ, ਜਾਂ ਘਰ ਦਾ ਕੋਈ। ਵੱਡਾ ਨਾਲ ਜਾਊਗਾ। ਤਾਂ ਹੈ। ਉਹ ਵੀ ਕੋਈ ਕੰਮ ਸੀ, ਵੈਸੇ ਅੰਨੇਸਸਰੀ ਕਹੀ ਵੀ ਨੀ ਘੁੰਮਦੇ। ਨਾ ਅੱਜ ਕੱਲ ਦਾ, ਮਾਹੌਲ ਹੈ ਘੁੰਮਣ ਦਾ ਵੀ। ਹਰੇਕ ਚੀਜ਼ ਦਾ ਅਸੀਂ ਟਾਈਮ ਬਣਾ ਰੱਖਿਆ ਹੈ। ਕਿ ਆਪਾਂ, ਟਾਈਮ ਦੇ ਹਿਸਾਬ- ਨਾਲ ਹੀ ਕੰਮ ਕਰੀਏ ਇਹ ਹੈ ਕਿ, ਜੇ ਕੋਈ ਆ ਜਾਂਦਾ। ਘਰ ਚ ਤੋ ਥੋੜਾ ਜਾਂ, ਸਾਡਾ ਟਾਈਮ ਇੱਧਰ- ਉੱਧਰ ਹੋ, ਜਾਂਦਾ ਵਰਨਾ ਨਹੀਂ।
ਹਾਂਜੀ।
ਹਾਂਜੀ। ਤੇ ਫਿਰ ਹੋਰ, ਤੁਸੀਂ ਮਤਲਬ ਕਿ। ਤੁਹਾਡੇ ਘਰ ਤੇ ਹੈ, ਜਿਵੇਂ ਕੀ ਬਣਾਦੇ ਤੇ, ਕੀ ਖਾਂਦੇ, ਕਿਸ ਟਾਈਮ ਤਕ। ਕਿ ਇੰਨੇ ਹੀ ਟਾਈਮ ਦੇ ਵਿੱਚ, ਫੋਲੋ ਕਰ ਲੈਂਨੇ ਹੋ, ਜਾਂ ਤੁਹਾਡਾ ਟਾਈਮ ਜਲਦੀ ਦਾ ਐ।
ਕੀ?
ਵੀ ਤੁਹਾਡਾ, ਜਿਵੇਂ ਖਾਣ- ਪੀਣ ਦਾ ਟਾਈਮ ਹੈ। ਤੁਹਾਡਾ ਕਿੰਨੇ ਕੁ ਵਜੇ ਦਾ ਐ। ਲਾਸਟ ਕਿਨੇ ਵਜੇ। ਜੇ ਤੱਕ ਤੁਸੀਂ ਸਾਰੇ, ਜਣੇ ਸੋ ਜਾਨੇ ਹੋ।
ਸਾਢੇ ਨੌ- ਦਸ ਵਜੇ ਤੱਕ, ਆਪਾਂ ਸੋ ਜਾਂਨੇ ਹਾਂ।
ਅੱਛਾ ਤੇ ਮੋਰਨਿੰਗ ਚ ਉੱਠਦੇ ਕਦੋਂ ਓ?
ਜਦ ਮਤਲਬ ਸਕੂਲ ਜਾਨਾ ਹੁੰਦਾ ਤਾਂ ਛੇ ਵਜੇ ਤੱਕ
ਅੱਛਾ ਤੇ ਕੀ ਰੋਟੀਨ ਰਹਿੰਦੀ ਆ ਫਿਰ ਤੁਹਾਡੀ? ਜਿਵੇਂ ਸਕੂਲ ਤੂਸੀ ਅਪਨਾ ਸਕੂਲ ਤਾਂ ਕੀ ਬੱਚੇ ਜਿਵੇਂ ਤੁਹਾਡੇ ਭਰਾ ਭਾਈ ਐ ਉਹ ਸਕੂਲ ਜਾਂਦੇ ਨੇ ਤੇ ਉਹ ਕਿੰਨੇ ਕ ਵਜੇ ਤੱਕ ਜਾਂਦੇ ਨੇ?
ਓਹ ਸੱਤ ਬੀਸ ਤੱਕ ਘਰ ਤੋਂ ਨਿਕਲ ਜਾਂਦੇ
ਅੱਛਾ ਜਿਵੇਂ ਤੁਸੀਂ ਸਵੇਰੇ ਛੇ ਵਜੇ ਉੱਠਦੇ ਹੋ ਹੈਂ ਤੇ ਫੇਰ ਸਾਢੇ ਸੱਤ ਵਜੇ ਤੱਕ ਜਿਵੇਂ ਸੱਤ ਵੀਹ ਤੱਕ ਸਕੂਲ ਚਲੇ ਜਾਂਨੇ ਐ। ਤੁਹਾਡੇ ਭਰਾ ਦਾ ਫਿਰ ਟਾਈਮ ਕਿੰਨਾ ਕ ਹੈ ਵਾਪਿਸ ਘਰ ਆਨ ਦਾ?
ਦੋ ਵਜੇ ਤੱਕ ਮਤਲਬ ਉਹਦੀ ਸਕੂਲ ਤੋਂ ਛੁੱਟੀ ਹੋ ਜਾਂਦੀ ਐ, ਦੋ ਪੰਦਰਾਂ ਤੱਕ ਉਹ ਘਰ ਆ ਜਾਂਦਾ ਐ। ।
ਅੱਛਾ ਫੇਰ ਕੀ ਕਰਦੇ ਓ?
ਫੇਰ ਅ ਉਹ ਖਾਨਾ ਖੁਨਾ ਖਾ ਕੇ ਟਿਊਸ਼ਨ ਚਲਾ ਜਾਂਦਾ ਐ।
। ਅੱਛਾ।
ਫਿਰ ਆ ਕੇ ਥੋੜ੍ਹੀ ਬੋਤ ਡਰੋਇੰਗ ਜੀ ਕਰ ਲੈਂਦਾ ਐ।
ਅੱਛਾ ਓਹਨੂੰ ਡਰਾੋਇੰਗ ਦਾ ਸ਼ੌਕ ਹੋਨਾ ਐ। ਅੱਛਾ ਤੇ ਡਰਾਇੰਗ ਦੇ ਵਿੱਚ ਕੀ ਕੀ ਕਰ ਲੈਂਦਾ ਐ ਓਹੋ?
ਉਹ ਕੈਨਵਸ ਤੇ ਕਾਫੀ ਸਾਰੇ ਡਰਾਇੰਗ ਉਹਨੇ ਬਨਾਈ ਹੋਈ ਐ ਰਾਮ ਜੀ ਦੀ ਸ਼ਿਵਜੀ ਦੀ, ਪਹਾੜਾਂ ਦੀ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
ਵਾਹਿਗੁਰੂ ਜੀ ਦੀ
ਅੱਛਾ-ਅੱਛਾ। ਤੇ ਹੋਰ ਉਹਦੇ ਇਲਾਵਾ ਮਤਲਬ ਕਿ ਹੋ, ਕਿਹੜੇ ਵਾਲੇ ਕਲਰ ਯੂਜ ਕਰਦਾ? ਉਹ ਤੁਹਾਡਾ ਭਰਾ।
ਇਕ੍ਰਲਿਕ ਔਰ ਪੋਸਟਰ ਕਲਰ।
ਠੀਕ। ਜੇ ਅਸੀਂ ਮਤਲਬ ਕਿ, ਕੋਈ ਡਰਾਇੰਗ, ਜਿਵੇਂ ਪਿਕਚਰਜ਼, ਵਗੈਰਾ ਵੀ ਬਣਾ ਲੈਂਦਾ ਹੈ। ਜਿਵੇਂ ਕਿਸੇ ਦੀ ਫੋਟੋ- ਵਗੈਰਾ ਜੇ ਅੱਜ ਕੱਲ ਚੱਲ ਰਹੇ ਨੇ ਹੈ।
ਨਹੀਂ- ਹਜੇ ਉਹ ਤਾਂ ਨਹੀਂ ਬਣਾਉਂਦਾ।
ਅੱਛਾ ਵੀ, ਦੇਖ-ਦੇਖ ਕੇ ਬਣਾ ਲੈਂਦਾ ਹੈ।
ਹਾਂਜੀ।
ਠੀਕ ਹੈ। ਤੇ ਕਿਹੜੀ ਕਲਾਸ ਚ ਹੋ ਗਿਆ ਉਹ?
ਉਹ ਨਾਈਨਥ।
ਨਾਈਨਥ ਚ ਠੀਕ ਹੈ ਜੀ, ਠੀਕ ਹੈ। ਤੇ ਹੋਰ ਜਿਹੜੇ, ਤੁਹਾਡੇ ਹੋਰ ਛੋਟੇ ਭਰਾ, ਭਾਈ ਹੈਗੇ ਨੇ ਜਿਵੇਂ ਕਜ਼ਨ।
ਹਾਂਜੀ। ਕਜ਼ਨਸ ਹੈਗੇ ਨੇ, ਚਾਚੀਆਂ- ਚਾਚੀ ਦੀ ਕੁੜੀ ਹੈ।
ਅੱਛਾ, ਅੱਛਾ ਉਹ ਵੀ ਅੱਛਾ, ਸੇਮ ਸਕੂਲ ਚ ਹੀ ਪੜਦੇ ਹੋਨੇ ਹੋ ਤੁਸੀਂ ਸਾਰੇ। ਫਿਰ ਤੇ ਸਾਡਾ ਭਰਾ ਵੀ, ਤੇ ਉਹ ਵੀ ਸਾਰੇ ਜਾਣੇ। ਠੀਕ ਏ, ਤੇ ਇਹਨਾਂ ਨੂਂ ਇਹੀ ਚੀਜ਼ ਦਾ ਸ਼ੌਕ ਹੈ। ਉਹਨਾਂ ਦੇ ਵੀ ਘਰ ਚ ਏਹੀ ਰੂਟੀਨ ਹੈ? ਜਿਵੇਂ ਟਾਈਮ ਨਾਲ ਸੋਨਾ, ਤੇ ਟਾਈਮ ਨਾਲ ਟਿਊਸ਼ਨਸ।
ਹਾਂਜੀ, ਉਹਨਾਂ ਦਾ ਵੀ ਏਹੀ ਰੂਟੀਨ ਆ।
ਨਈ ਤੇ ਫਿਰ ਟਾਈਮ ਚ ਥੋੜ੍ਹਾ ਬਹੁਤਾ ਚੇਂਜ ਵੇਂਜ ਹੋਣਾ ਯਾਂ ਏਹੀ ਸੇਮ ਟਾਈਮ ਦੇ
ਨਈ ਟਾਈਮ ਚ ਥੋੜ੍ਹਾ ਬਹੁਤ ਚੇਂਜ ਹੋ ਜਾਂਦਾ ਹੈ ਕਦੇ-ਕਦੇ।
ਅੱਛਾ, ਤੇ ਉਹਨਾਂ ਦੀ ਟੀ, ਕੀ ਟਾਈਮਿੰਗ ਰਹਿੰਦੀ ਹੈ?
ਉਹ ਦਸ, ਸਾਢੇ ਦਸ ਵਜੇ ਤੱਕ, ਉਹ ਵੀ ਸੋ ਜਾਂਦੇ ਆ।
ਅੱਛਾ-ਅੱਛਾ ਠੀਕ ਹੈ।
ਹਾਂਜੀ।
ਹੋਰ, ਸਾਡੇ ਘਰ ਦੇ ਵਿੱਚ- ਕੋਈ ਹੋਰ ਮਤਲਬ, ਕਿ ਫੈਮਲੀ ਮੈਂਬਰ, ਜਿਵੇਂ ਉਹ ਜਿਵੇਂ ਵਡੇ ਨੇ। ਛੋਟੇ ਨੇ ਸਾਰੇ, ਆਪਣੇ ਟਾਈਮ, ਦੇ ਰੂਟੀਨ ਨਾਲ ਹੀ ਚੱਲਦੇ ਨੇ।
ਹਾਂਜੀ।
ਤੇ ਤੁਸੀ ਕੀ, ਮਤਲਬ ਕੀ, ਰੂਟੀਨ ਹੈ- ਜਿਵੇਂ ਤੁਹਾਡੀ ਜਿਵੇਂ, ਟਿਊਸ਼ਨ ਜਾਂਦੇ ਨੇ ਭਰਾ ਭਾਈ ਤੇ ਫਿਰ। ਜਿਸ ਟਿਊਸ਼ਨ ਤੇ ਆਣਾ। ਫਿਰ ਕੁਛ ਖਾਣ ਦਾ, ਪੀਣ ਦਾ, ਫਿਰ ਹੋਲੀਡੇ ਹੋਮਵਰਕ ਆਪਣਾ ਜੋ ਚਲ ਚੱਲ ਰਿਹਾ। ਅੱਜ ਕੱਲ ਦੇ ਟਾਈਮ ਚ।
ਪੀਂਦੇ ਨੇ, ਫਿਰ ਹੋਲੀਡੇ ਹੋਮਵਰਕ ਕਰਦੇ ਨੇ।
ਅੱਛਾ।
ਹਾਂਜੀ।
ਠੀਕ ਹੈ। ਤੇ ਹੋਰ ਘਰ ਦੇ ਵਗੈਰਾ, ਹੋਰ ਕੀ ਕਰਦੇ ਆ। ਤੁਹਾਡੀ ਹੋਬੀ ਵਗੈਰਾ ਕੀ ਨੇ।
ਮੇਰੀ ਹੋਬੀ,
ਕੀ ਕਰਨਾ ਪਸੰਦ ਕਰਦੇ ਹੋ ਜਿਵੇਂ
ਨੇਲ ਆਟ ਮਹਿੰਦੀ
ਅੱਛਾ ਅੱਛਾ ਤੇ ਹੋਰ ਜਿਵੇਂ ਕਈਆਂ ਨੂੰ ਡਰਾਇੰਗ ਦਾ ਸ਼ੌਕ ਹੁੰਦਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਹੁੰਦਾ ਹੈ ਕਈਆਂ ਦੇ ਉਸੇ ਅਲੱਗ-ਅਲੱਗ
ਹਾਂਜੀ ਮੇਰੇ ਭਰਾ ਨੂੰ ਗਿਟਾਰ ਦਾ ਸ਼ੌਂਕ ਹੈ।
ਅੱਛਾ ਆਪਣੇ ਆਪ ਵਜਾ ਲੈਂਦਾ ਆ ਕਲਾਸਿਸ ਵੀ ਲੈਂਦਾ ਉਹ
ਆਪਣੇ ਆਪ ਵੀ ਵਿੱਚ ਯੂਟਿਊਬ ਤੋਂ ਦੇਖ ਵੇਖ ਕੇ ਵੀ ਜਾਂਦਾ ਹੈ ਔਰ ਕਲਾਸਿਸ ਵੀ ਲੈਂਦਾ।
ਅੱਛਾ ਔਨਲਾਈਨ ਲੈਂਦਾ ਜਾਂ ਔਫਲਾਈਨ ਲੈਂਦਾ।
ਔਨਲਾਈਨ
ਠੀਕ ਹੈ ਓਨਲਾਈਨ ਕਲਾਸਿਸ ਤੇ ਹੋਰ ਉਹਦੇ ਕੀ ਕੀ ਸ਼ੌਕ ਨੇ ਕੀ ਕੀ ਮਤਲਬ ਕੀ ਕਰਦਾ। ਖਾਲੀ ਗਿਟਾਰ ਹੈ ਹੋਰ ਵੀ ਕੁੱਝ
ਗਿਟਾਰ ਵੀ ਵਜਾ ਲੈਂਦਾ ਹੈ ਹਾਰਮੋਨੀਅਮ ਵੀ ਤਬਲਾ ਵੀ ਪਿਆਨੋ ਵੀ
ਅੱਛਾ ਸਾਰੇ ਚੀਜ਼ਾਂ ਬਜਾ ਲੈਂਦਾ ਉਹਨੂੰ ਇੰਟਰਸਟ ਹੋਣਾ ਨਾ ਚੀ
ਹਾਂਜੀ
ਅੱਛਾ ਤੇ ਸਾਰਾ ਕੁਛ ਫੇ ਤੁਸੀਂ ਘਰੇ ਲਿਆ ਕੇ ਰੱਖਿਆ ਹੋਇਆ।
ਹਜੇ ਤਾਂ ਗਿਟਾਰ ਔਰ ਪਿਆਨੋ ਹੀ ਨੇ
ਤੇ ਫਿਰ ਤਬਲਾ ਵਗੈਰਾ ਕਿੱਥੋਂ ਸਿੱਖਿਆ
ਸਕੂਲ ਤੋਂ ਸਿੱਖਿਆ
ਅੱਛਾ ਤੇ ਬਹੁ ਹਰਮੋਨੀਅਮ ਵਗੈਰਾ ਵੀ ਸਕੂਲੋਂ ਹੀ ਸਿੱਖਿਆ
ਹਾਂਜੀ।
ਠੀਕ ਆ ਤੇ ਕਿਹੜੇ-ਕਿਹੜੇ ਸੌਂਗ ਤੇ ਮਤ ਮਤਲਬ ਕਿ ਉਹ ਬਜਾ ਲੈਂਦਾ ਗਿਟਾਰ
ਜੋ ਅੱਜ ਕੱਲ ਟ੍ਰੈਂਡਿੰਗ ਹੁੰਦੇ ਹੈ ਨਾ
ਸੌਂਗ ਵਗੈਰਾ ਆ ਪੁਰਾਣੇ ਸੌਂਗ ਤੇ ਵੀ ਓਲਡ ਸੌਂਗ ਜਿਹੜੇ
ਹਾਂਜੀ ਪੁਰਾਣੇ-ਪੁਰਾਣੇ ਵੀ ਵਜਾ ਲੈਂਦਾ ਐ ਨਵੇਂ ਵੀ ਵਜਾ ਲੈਂਦਾ ਐ।
ਅੱਛਾ ਵੀ ਸਾਰੇ ਮਤਲਬ ਕਿ ਬਜਾ ਲੈਂਦਾ ਉਹ
ਹਾਂਜੀ
ਇੱਕ ਅੱਧਾ ਗਾਣਾ ਦੱਸੋ ਕਿਹੜਾ ਵਜਾਉਂਦਾ ਵੈਸੇ
ਅਹ ਮੇਰੇ ਮਹਿਬੂਬ ਕਿਆਮਤ ਹੋ ਗਈ ਝੋਲ
ਅੱਛਾ-ਅੱਛਾ ਠੀਕ ਹੈ ਤੇ ਮਤਲਬ ਕਿ ਉਹਦੇ ਵਿੱਚ ਸਾਰੇ ਹੋਬੀਜ਼ ਨੇ ਵੀ ਪੇਂਟਿੰਗ ਵੀ ਕਰ ਲੈਂਦਾ ਤੇ ਡਰਾਇਗ ਉਹ ਇੰਸਟੂਮੈਂਟ ਵੀ ਵਜਾ ਲੈਂਦਾ ਸਾਰਾ ਕੁਛ ਮਤਲਬ ਕਿ ਇਨ ਸਾਰੀ ਚੀਜ਼ਾਂ ਦਾ ਉਹਨੂੰ ਸ਼ੌਕ ਹੈ।
ਹਾਂਜੀ
ਠੀਕ ਹੈ ਫੇਰ ਇਹ ਵੀ ਆਪਣੇ ਟਾਈਮ ਦੇ ਰੂਟੀਨ ਨਾਲ ਹੀ ਕਰਦਾ ਹੋਏਗਾ ਇਹ ਵੀ ਜਿਵੇਂ-ਜਿਵੇਂ ਟਾਈਮ ਮਿਲਦਾ ਕਿਉਕਿ ਜ ਟਾਈਮਿੰਗ ਸਾਡੇ ਸੋਨ ਦੀ ਹੈਗੀ ਪ੍ਰੋਪਰਲੀ ਤਾਂ ਫਿਰ ਬੰਦੇ ਨੂੰ ਟਾਈਮ ਕਿੱਥੇ ਮਿਲਦਾ ਹੋਏਗਾ।
ਜਦ ਵੀ ਫ੍ਰਰੀ ਹੁੰਦਾ ਤਾਂ ਕਰ ਲੈਂਦਾ।
ਅੱਛਾ ਨਹੀਂ ਤਾਂ ਫੇਰ ਸੰਡੇ ਹੁੰਦਾ ਹੋਏਗਾ।
ਹਾਂਜੀ ਸੰਡੇ ਨੂੰ ਕਰਨ ਕਲਾਸਿਸ ਤਾਂ ਮਤਲਬ ਅ ਹਫ਼ਤੇ 'ਚ ਦੋ ਵਾਰੀ ਲੈਂਦਾ।
ਅੱਛਾ
ਹਾਂਜੀ
ਠੀਕ ਹੈ ਹਫ਼ਤੇ ਚ ਦੋ ਤੀਨ ਕਲਾ ਸੀਸ ਲੈਂਦਾ ਤੇ ਫੇਰ ਸੰਡੇ ਨੂੰ ਅਪਣੀ ਸਮਝ ਲੋਓ ਪ੍ਰੈਕਟਿਸ ਵਗੈਰਾ ਕਰ ਲੈਂਦਾ ਆ ਫਰੀ ਟੈਮ 'ਚ
ਹਾਂਜੀ
ਠੀਕ ਹੇ ਜੀ ਚੰਗਾ
ਹਾਂਜੀ, ਮੈਂ ਨਾ ਤੁਹਾਨੂੰ ਨਾ, ਬਾਅਦ ਚ ਗੱਲ ਕਰਦੀ ਹਾਂ ਕੋਈ ਆਇਆ।
ਠੀਕ ਆ ਓਕੇ।
ਓਕੇ।